ਹਾਂਜੀ ਹਾਂਜੀ ਬੋਲੋ, ਆਵਾਜ਼ ਆ ਰਹੀ ਹੈ।
ਹਾਂਜੀ ਹਾਂਜੀ ਆਵਾਜ਼ ਆ ਰਹੀ,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
ਹੋਰ ਠੀਕਓ ਤੁਸੀਂ?
ਹਾਂਜੀ ਹਾਂਜੀ ਮੈਂ ਠੀਕ।
ਅੋਹ ਕੀ ਕਰਦੇ ਪਏ ਸੀ, ਹੋ ਗਿਆ ਨਾਸ਼ਤਾ ਹੋ ਗਿਆ ਚਾ ਚਾਚੂ ਹੋ ਗਈ ਨਾਸ਼ਤਾ
ਹਾਂਜੀ ਸੱਭ ਹੋ ਗਿਆ। ਹਾਂ
ਹਾਂਜੀ।
ਹਾਂਜੀ ਹੋ ਗਿਆ ਬਸ
ਫਿਰ ਕੀ ਖਾਣਾ ਤੁਸੀਂ ਅੱਜ ਨਾਸਤੇ ਚ?
ਮੈਂ ਪੋਹਾ।
ਪੋਹਾ ਅੱਛਾ, ਤੁਸੀਂ ਰੋਜ਼ ਇਹ ਇਹੋ ਜਿਹਾ ਹੀ ਖਾਣਾ ਖਾਂਦੇ ਹੋ, ਨਾਸ਼ਤਾ ਕਰਦੇ ਹੋ?
ਹਾਂ ਨਾਸ਼ਤਾ ਤਾਂ ਲਾਈਟ ਹੀ ਹੋਏ ਜ਼ਿਆਦਾ ਅੱਛਾ ਏ। ਜਿਆਦਾ ਹੈਵੀ ਕਰਕੇ ਕੀ ਕਰਨਾ ਨਾਸ਼ਤਾ ਥੋੜਾ ਲਾਈਟ ਹੋਣਾ ਚਾਹੀਦਾ ਸੈਲਡ ਸੂਲਡ ਹੋ ਗਿਆ ਕੁੱਛ ਬਲੈਕ ਕੌਫੀ ਹੋ ਗਈ, ਇਸ ਤਰਾਂ ਕੁਛ ਗਰੀਨ ਟੀ ਹੋ ਗਈ।
ਤੁਸੀਂ ਰੋਜ਼ ਰੋਜ਼ ਕੀ ਖਾਂਦੇ ਹੋ? ਨਾਸ਼ਤੇ 'ਚ।
ਰੋਜ਼ ਤੇ ਆਹੀ ਹੀ ਚੱਲਦਾ ਏ। ਕਦੀ ਸੈਲਡ ਹੋ ਗਿਆ, ਕਦੀ ਫਰੂਟ ਹੋ ਗਿਆ, ਗ੍ਰੀਨ ਟੀ ਹੋ ਗਈ। ਔਰ ਆਪਣਾ ਬਲੈਕ ਬਲੈਕ ਟੀ ਹੋ ਗਈ, ਬਲੈਕ ਕੌਫੀ ਹੋ ਗਈ। ਤਾਂ ਨਹੀਂ ਤੇ ਪੋਹਾ ਹੋ ਗਿਆ, ਉਪਮਾ ਹੋ ਗਿਆ। ਔਰ ਸਾਬੂ ਦਾਨ ਖਿਚੜੀ ਹੋ ਗਈ।
ਅੱਛਾ ਅੱਛਾ। ਫਿਰ ਤੁਸੀਂ ਰੋਜ਼ ਬਣਾ ਲੈਂਦੇ ਹੋ, ਇੰਨਾ ਟਾਈਮ ਹੁੰਦਾ ਤੁਹਾਡੇ ਕੋਲ ਕੇ ਤੁਸੀਂ ਰੋਜ਼ ਬਣਾ ਲੈਂਦੇ ਹੋ, ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਅਤੇ ਮੈਂ ਜ਼ਿਆਦਾ ਕੁਛ ਕਰਦੀ ਹੀ ਨਹੀਂ। ਅਗਰ ਜੇ ਟਾਈਮ ਨਾ ਹੋਏ ਤਾਂ ਕੀ ਖਾਣਾ ਚਾਹੀਦਾ ਹੈ ਨਾਸ਼ਤੇ ਚ?
ਟਾਈਮ ਨਾ ਹੋਏ ਤਾਂ ਫਿਰ ਆਪਣੇ ਕੋਲ ਫਰੂਟ ਰੱਖੋ ਨਾਲ, ਨਾਲ ਇੱਕ, ਇੱਕ ਬਾਈਟ ਕਰਦੇ ਰਹੋ ਫਰੂਟ ਦੀ। ਐਪਲ ਲੈ ਲੋ ਕੁਛ ਕੁਛ ਹੋਰ ਲੈ ਲੋ ਕੇਲਾ ਲੈ ਲਓ ਇਕ ਅੱਧਾ। ਪਾਈਨ ਐਪਲ ਲੈ ਲੋ ਐਸੀ ਚੀਜ਼। ਕੋਈ ਫਟਾਫਟ ਜੋ ਸੈਲਡ ਚ ਕਿੰਨਾ ਕੁਛ ਹੁੰਦਾ ਹੈ ਉਹ ਕਕੁੰਬਰ ਹੁੰਦਾ ਔਰ।
ਅੱਛਾ ਅੱਛਾ।
ਸੈਲਡ ਵਿੱਚ ਵੀ ਬਹੁਤ ਕੁਛ ਹੁੰਦਾ ਜੋ ਅਸੀਂ ਇਮੀਜੇਏਟ ਖਾ ਸਕਦੇ ਹਾਂ। ਵੈਸੇ ਤਾਂ ਹੈਲਥੀ ਅਗਰ ਲਾਈਫ ਸਟਾਈਲ ਬਣਾਉਣਾ ਹੈ ਨਾ ਸਵੇਰੇ ਸਭ ਤੋਂ ਬੈਸਟ ਹੈਗਾ ਕਿ ਸਵੇਰੇ। ਅਹ ਆਪਣੀ ਬੋਡੀ ਨੂੰ ਕਸ਼ਟ ਦੋ ਸਵੇਰੇ ਜਲਦੀ ਉੱਠੋ।
ਅੱਛਾ।
ਹਾਂ, ਜਿਹੜਾ ਸਵੇਰੇ ਜਲਦੀ ਉੱਠੇਗਾ ਲਾਈਫ ਸ ਉਹਦਾ ਹੀ ਅੱਛਾ ਰਹੇਗਾ ਬਾਕੀ ਤੇ ਕੁਛ ਨੀ ਕਹਿ ਸਕਦੇ। ਸਵੇਰੇ ਜਲਦੀ ਉੱਠੋ ਕੁੱਝ ਕੰਮ ਨੀ ਹੈਗਾ ਤੁਸੀਂ ਸਾਰੇ ਦਿਨ ਜੋ ਖਾਣਾ ਨਾ ਓ ਸਭ ਤੁਸੀਂ ਅੱਜ ਕੱਲ ਕੰਟੇਨਰ ਮਿਲਦੇ ਐ ਏਅਰ ਟਾਈਟ
ਜੀ ਜੀ ਜੀ ਜੀ।
ਓ ਤੁਸੀਂ ਸਾਰਾ ਕੁਝ ਕੱਟ ਕੇ ਰੱਖਲੋ। ਉਹਦੇ ਵਿੱਚ ਤਾਂ ਦੋ ਤਿੰਨ ਦਿਨ ਦਾ ਤੁਸੀ ਰਿਸਟੋਰ ਵੀ ਕਰ ਸਕਦੇ ਹੋ ਏ ਡਾਈਟ ਵਿੱਚ।
ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿ ਸਟੋਰ ਕਰਕੇ ਰੱਖਲੋ ਫਿਰ ਖਾਲੋ।
ਨਈ। ਨਈ, ਅਗਰ ਅਗ ਵੈਜੀਟੇਬਲਸ ਅਲੱਗ ਅਲੱਗ ਅਸੀਂ ਰੱਖੇ ਦੇ ਨਾ ਜਿਵੇਂ ਕੈਪਸੀਕਮ ਅਲੱਗ ਰੱਖੀ ਦੀ ਐ। ਅ ਆਪਣਾ ਅ ਕੁਕਮਬਰ ਅਲੱਗ ਰੱਖਿਆ ਦਾ। ਓ ਟਮਾਟੋ ਅਲੱਗ ਰੱਖਿਆ ਦਾ ਗਾਜਰ ਕੈਰੇਟ ਅਲੱਗ ਰੱਖੀ ਦਾ ਅਗਰ ਅਸੀਂ ਅਲੱਗ ਅਲੱਗ ਰੱਖਾਂਗੇ ਨਾਂ ਤਾਂ ਕੋਈ ਨੁਕਸਾਨ ਨੀ ਹੈਗਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਪਾਣੀ ਵੀ ਨੀ ਛੋੜੇਗਾ। ਔਰ ਇੱਕ ਦੂਸਰੇ ਨਾਲ ਕੋਈ ਉਹ ਵੀ ਨੀ ਕਰੇਗਾ ਅਸੀਂ ਅਲੱਗ ਅਲੱਗ ਇਹਨੂੰ ਸਟੋਰ ਕਰ ਸਕਦੇ ਆ।
ਏ ਤਾਂ ਸਹੀ ਐ ਔਰ ਤੁਸੀਂ ਕੀ ਕੀ ਖਾਂਦੇ ਮੈਂ ਮੇਰੀ ਤਾਂ ਚਾਹ ਨੀ ਛੁੱਡਦੀ ਮੈਂ ਸਵੇਰੇ ਚਾਹ ਪੀਣੀ ਈ ਪੀਣੀ ਐ। ਤੇ ਮੈਂ ਚਾਹ ਨਾਲ ਕੀ ਖਾ ਸਕਦੀ ਆ।
ਸਭ ਤੋਂ ਬੈਸਟ ਤੇ ਸਭ ਤੋਂ ਟੋਪ ਤੇ ਹੈਗਾ ਉਹ ਰੋਸਟਡ ਮਖਾਨਾ ਹੋ ਗਿਆ ਰੋਸਟਡ ਚਨੇ ਹੋ ਗਏ ਸਭ ਤੋਂ ਬੈਸਟ।
ਤੇ ਮੈਂ ਕਦੀ ਕਦੀ ਖਾਣੀ ਆ ਓ ਵੀ ਖਾਣੀ ਆ ਛੋਲੇ ਮਖਾਣੇ ਵੀ ਖਾਣੀ ਆ। ਪਰ ਕਦੀ ਕਦੀ ਮਨ ਕਰਦਾ ਨਾ ਕਿ ਕੁਛ ਔਰ ਖਾ ਲੋ ਇੱਕ ਰਸ ਖਾ ਲੈਣੀ ਆ ਫਿਰ। ਕਦੇ ਕੁਛ ਹੋਰ ਖਾ ਲਿਆ ਬਿਸਕਿਟ ਖਾ ਲਿਆ।
ਅਨਹੈਲਥੀ ਵਿੱਚ ਸਭ ਤੋਂ ਟੋਪ ਤੇ ਹੈਗਾ ਰਸ ਤੇ, ਕੁਛ ਉਹਦਾ ਫ਼ਾਇਦਾ ਨੀ ਹੈਗਾ ਪਤਾ ਤੁਹਾਨੂੰ ਫ਼ਾਇਦਾ ਪੁਹੇ ਦਾ ਵੀ ਨੀ ਹੈਗਾ।
ਓ ਤੇ ਹੈ ਪਰ ਬੜਾ ਸੁਣਿਆ ਪੋਹੇ ਬਾਰੇ ਵੀ ਕਿ ਪੋਹੇ 'ਚ ਵੀ ਕੁਛ ਨੀ ਐ ਪਰ ਅਗਰ ਉਹਦੇ 'ਚ ਅਸੀਂ ਵੈਜੀਟੇਬਲ ਪਾ ਲਈਏ ਬੜੇ ਸਾਰੇ ਵੈਜੀਟੇ ਬਲ ਪਾ ਲਈਏ ਤੋਂ ਵੈਜੀਟੇਬਲ ਦਾ ਫਾਇਦਾ ਜ਼ਰੂਰ ਆ ਜਾਂਦਾ ਪੋਹੇ 'ਚ।
ਬਟ ਕਾਰ ਕੰਟੈਂਟ ਉਹਦੇ ਚ ਜ਼ਿਆਦਾ ਵੱਧ ਗਿਆ ਨਾ ਜਾਂ ਤਾਂ ਤੁਸੀਂ ਓ, ਜਿਵੇਂ ਪੰਜਾਹ ਗ੍ਰਾਮ ਪੋਹਾ ਹੋ ਗਿਆ ਤੇ ਘੱਟੋ ਘੱਟ ਅੱਸੀ ਗ੍ਰਾਮ ਵੈਜੀਟੇਬਲ ਤਾਂ ਹੋਣ ਉਹਦੇ ਅੰਦਰ
ਅੱਛਾ ਅੱਛਾ।
ਠੀਕ ਐ ਨਾ। ਤਾਂ ਜਿਹੜੇ ਸਿੰਪਲ ਪੋਹਾ ਹੈਗਾ ਨਾ ਪੋਹਾ ਨੀਰਾ ਕਾਪਸ ਐ ਓਨਲੀ ਕਾਪਸ ਨਾ ਉਹਦੇ ਅੰਦਰ ਫਾਈਬਰ ਐ। ਨਾ ਉਹਦੇ ਅੰਦਰ ਪ੍ਰੋਟੀਨ ਐ।
ਪਹਿਲੇ ਲੋਕੀ ਕਹਿੰਦੇ ਸੀ ਕਿ ਪੋਹੇ ਖਾਓ ਪੋਹੇ ਖਾਓ ਹੈਲਦੀ ਨੇ ਹੈਲਦੀ ਨੇ। ਹੁਣ ਪੋਹੇ ਨੂੰ ਵੀ ਅਨਹਲਦੀ ਓ ਕਰਤਾਂ ਕਿ ਹਾਂ ਇਹਦੇ ਚ ਨੇ। ਇਹਦੇ ਚ ਓ ਐ ਇਹਦੇ ਚ ਕੁਛ ਨੀ ਐ ਇਹਦੇ ਚ ਕੁਛ ਨੀ ਐ। ਜੀ।
ਜਿਵੇਂ ਤੁਸੀਂ ਬੋਲ ਰੇ ਓ ਵੈਜੀਟੇਬਲਸ ਪਾ ਲੋ, ਫਿਰ ਵੈਜੀਟੇਬਲਸ ਪਾ ਲੋ ਨਾ। ਤੇ ਫੇਰ ਹੈਲਥੀ ਹੋਜੇਗਾ ਵੈਜੀਟੇਬਲ-
ਤੇ ਉਪਮਾ-ਉਪਮਾ ਤਾਂ ਨੀ ਅਨ-ਹੈਲਥੀ ਉਪਮਾ ਤਾਂ ਨੀ ਹੋਜੇਗਾ ਕਾਵਸ ਵਾਲਾ ਤੇ ਓ,
ਉਪਮਾ ਵਿੱਚ ਵੀ ਕਾਵਸ ਹੈਗੇ ਆ ਲੇਕਿਨ ਉਹਦੇ ਵਿੱਚ ਇੱਕ ਦੋ ਪਰਸੈਂਟ ਉਹ ਫਾਈਬਰ ਵੀ ਹੁੰਦੇ ਜੋ ਸਾਡੇ ਪੇਟ ਨੂੰ ਡਾਇਜੈਸਟ ਚ ਹੈਲਪ ਕਰ ਦਿੰਦੇ ਨੇ।
ਅੱਛਾ, ਅੱਛਾ।
ਉਪਮਾਂ ਵਿੱਚ ਵੀ ਥੋੜਾ ਜਾ ਕੁਆਂਟਿਟੀ ਉਹਦੀ ਘੱਟ ਰਹੇ ਸਬਜ਼ੀਆਂ ਦੀ ਜ਼ਿਆਦਾ ਰਹੇ। ਤਾਂ ਕਿ ਫਾਈਬਰ ਭਰਪੂਰ ਮਿਲ ਜਾਏ ਕਾਵਸ ਘੱਟ ਮਿਲ ਜਾਣ।
ਤੇ ਆਲੂ ਖਾ ਅਗਰ ਅਸੀਂ ਉਪਮਾ ਚ ਆਲੂ ਪਾਈਏ ਤਾਂ ਆਲੂ ਨਾਲ ਵੀ ਨੁਕਸਾਨ ਐ।
ਫੇਰ ਦੋਨੋਂ ਸੋਰਸ ਕਾਬਸ ਹੋ ਗਏ ਨਾ ਕਾਰਬੋਹਾਈਡਰੇਟ ਹੋ ਗਏ ਨਾ ਦੋਨੋਂ। ਉਪਮਾ ਵੀ ਤੇ ਆਲੂ ਵੀ।
ਅੱਛਾ ਤੇ ਬੱਚੇ ਖੁਸ਼ ਹੋ ਕੇ ਖਾਂਦੇ ਨਾ ਫਿਰ ਆਲੂ ਪਾ ਲਈਏ ਨਾ ਫਿਰ ਬੱਚੇ ਖੁਸ਼ ਹੋ ਕੇ ਖਾਂਦੇ ਨੇ। ਉਤੇ ਮੂੰਗਫਲੀ ਪਾਈ ਦੇ ਮੂੰਗਫਲੀ, ਆਲੂ ਐ।
ਬੱਚਿਆਂ ਦੀ ਤੇ ਗਰੋਥ ਪੀਰੀਅਡ ਹੁੰਦਾ ਨਾ ਬੱਚਿਆਂ ਦਾ ਤਾਂ ਮੈਟਾਬੋਲਿਜਮ ਉਸ ਤਰ੍ਹਾਂ ਹੀ ਫਾਸਟ ਰੈਂਦਾ। ਉਹਨਾਂ ਦੀ ਹਾਰਟ ਰੇਟ ਸਭ ਤੋਂ ਫਾਸਟ ਰੈਂਦੀ ਐ। ਉਹਨਾਂ ਦਾ ਗਰੋਥ ਗਰੋਥਿੰਗ ਪੀਰੀਅਡ ਹੁੰਦਾ ਐ। ਉਹਨਾਂ ਨੂੰ ਤੇ ਜੋ ਮਰਜ਼ੀ ਦੋ ਉਹਨਾ ਨੂੰ ਡਾਇਜੈਸਟ ਹੋ ਜਾਂਦਾ। ਅਗਰ ਐਕਟਿਵ ਬੱਚੇ ਹੈ ਨਾ ਅਗਰ ਸਾਰਾ ਦਿਨ ਖੇਲ ਰਿਹਾ ਜਾਂ
ਜੀ, ਹਾਂਜੀ, ਹਾਂਜੀ।
ਦਿਨ ਵਿੱਚ ਦੋ-ਤਿੰਨ ਘੰਟੇ ਵੀ ਕੱਢ ਲੈਂਦਾ ਆਪਣੇ ਖੇਲਣ ਵਾਸਤੇ ਤੇ ਉਹਨੂੰ ਸਭ ਕੁਝ ਹਜ਼ਮ ਹੋ ਜਾਏਗਾ।
ਅੱਛਾ ਤੇ ਉਹ ਉਹਨੂੰ ਕੋਈ ਲੋੜ ਨਈ ਐ ਕੋਈ ਕੁਝ ਕਰਨ ਦੀ ਕਿ ਇੰਨਾ ਕਾਵਜ਼ ਖਾਓ ਤੇ ਪ੍ਰੋਟੀਨ ਖਾਓ ਤੇ ਏਨੀਂ
ਨਈਂ ਜ਼ਰੂਰੀ ਤੇ ਦੇਖੋ ਹਰ ਚੀਜ਼ ਐ ਓਵਰ-ਓਵਰ ਕਿਉਂ ਕਰਨਾ ਹਰ ਚੀਜ਼ ਦੱਸ।
ਅੱਛਾ, ਅੱਛਾ।
ਇਹ ਤੇ ਸਾਨੂੰ ਖੁੱਦ ਜੱਜ ਹੋਣਾ ਚਾਈਦਾ ਐ ਕਿ ਮੇਰਾ ਬੱਚਾ ਕਿੰਨਾ ਖਾ ਸਕਦਾ ਐ। ਮੇਰਾ ਸਰੀਰ ਕਿੰਨਾ ਖਾ ਸਕਦਾ ਐ। ਬੱਚੇ ਦਾ ਸਰੀਰ ਕਿੰਨਾ ਖਾ ਸਕਦਾ ਐ ਕਿਉਂਕਿ ਪੇਟ ਦੇ ਕੋਈ ਚੀਜ਼ਾਂ ਏਸੀ ਸਵਾਦ ਹੁੰਦੀਆਂ ਪੇਟ ਭਰੀ ਜਾਓ, ਭਰੀ ਜਾਓ, ਭਰੀ ਜਾਓ, ਖਾਈ ਜਾਓ, ਖਾਈ ਜਾਓ, ਖਾਈ ਜਾਓ। ਉਹ ਕੈਂਦੇ ਨੇ ਨਾ ਮੇਰਾ ਤੇ ਗਲੇ ਤੱਕ ਪੇਟ ਭਰ ਗਿਆ।
ਹਂ
ਉਹ ਟੋਟਲੀ ਬੋਡੀ ਉਹਨੂੰ ਵੇਸਟ ਕਰ ਦਿੰਦੀ ਐ। ਉਹ ਹਾਂ ਇਹਨਾਂ ਬੋਡੀ ਨੂੰ ਹਾਰਮ ਕਰ ਦਿੰਦਾ ਐ। ਪਰੇਸ਼ਾਨ ਹੋ ਜਾਂਦੀ ਬੋਡੀ ਮੈਂ ਇੰਨਾ ਜ਼ਿਆਦਾ ਖਾਣਾ ਡਾਇਜਸਟ ਕਿਵੇਂ ਕਰਾਂ।
ਸਈ ਐ। ਥੋੜਾ-ਥੋੜਾ ਖਾਓ, ਤੇ ਬਾਰ-ਬਾਰ ਖਾਓ।
ਹਾਂ। ਤਾਂਹੀ ਤੇ ਕੈਂਦੇ ਨੇ ਘੱਟੋ-ਘੱਟ ਪੰਜ ਮੀਲ ਇੱਕ ਦਿਨ ਚ ਹੋਣੀ ਚਾਈਦੀ ਐ। ਪੰਜ ਨੀ ਤੇ ਚਾਰ ਤੇ ਹੋਣੀ-ਹੋਣੀ ਚਾਈਦੀ ਐ।
ਤੇ ਅਗਰ ਇਡਲੀ ਸਾਂਬਰ ਖਾ ਲਈਏ ਤੇ ਸਵੇਰੇ ਇਡਲੀ ਚਟਨੀ ਖਾ ਲਈ ਤੇ
ਜੋ ਮਰਜ਼ੀ ਖਾਓ, ਲੇਕਿਨ ਥੋੜਾ-ਥੋੜਾ ਖਾਓ, ਗੈਪ ਦੇ ਦੇ ਕੇ ਖਾਓ।
ਅੱਛਾ, ਅੱਛਾ।
ਇਹ ਨ੍ਹੀਂ ਕਰਨਾ ਕਿ ਬਸ ਚੀਜ਼ ਸਵਾਦ ਬਣੀ ਏ ਗਲੇ ਤੱਕ ਭਰ ਲਓ। ਇਹ ਨ੍ਹੀਂ ਕਰਨਾ। ਥੋੜੇ ਜਿਹੜੀਆਂ-ਜਿਹੜੀਆਂ ਕਾਵਸ ਜਿਨ੍ਹਾਂ ਵਿੱਚ ਕਾਵਸ ਹੁੰਦੇ ਨੇ ਉਹ ਥੋੜਾ ਜਿਹਾ ਬਿਲਕੁਲ ਹੀ ਘੱਟ ਲਓ। ਜਿੰਨੇ ਫੇ ਵੇਟ ਲੋਸ ਕਰਨਾ ਏ।
ਅੱਜ-ਕੱਲ੍ਹ ਹਰ ਚੀਜ਼ ਚ ਕਾਵਜ਼ ਨੇ ਜੋ ਮਰਜ਼ੀ ਖਾ ਲਓ ਉਹਦੇ ਚ ਕਾਵਜ਼ ਨੇ। ਤੇ ਇਨਸਾਨ ਖਾਏ ਕੀ ਤੇ ਛੱਡੇ ਕੀ।
ਕਾਵਜ ਤਾਂ ਹਰ ਚੀਜ਼ ਐ ਏ ਤਾਂ ਸੱਚ ਐ। ਫੈਟ ਵੀ ਹਰ ਚੀਜ਼ ਐ। ਇਹ ਵੀ ਸੱਚ ਐ। ਫਾਈਬਰ ਵੀ ਹਰ ਚੀਜ਼ ਇੱਚ ਐ। ਪ੍ਰੋਟੀਨ ਵੀ ਹਰ ਚੀਜ਼ ਐ ਲੇਕਿਨ ਸਾਨੂੰ ਇਹਦਾ ਜੱਜ ਤੇ ਆਣਾ ਚਾਈਦਾ ਨਾ ਬਈ ਇਹਦੇ ਵਿੱਚ ਜਿਵੇਂ ਹੁਣ ਅੰਡਾ ਏ।
ਹਾਂਜੀ।
ਅਸੀਂ ਬਜ਼ਾਰੋਂ ਆਂਡੇ ਲਿਆਂਦੇ। ਅਸੀਂ ਉਹਨੂੰ ਉਬਾਲਿਆ ਤੇ ਖਾ ਲਿੱਤਾ। ਠੀਕ ਐ। ਉਹ ਅੱਛਾ ਸੋਰਸ ਐ ਪ੍ਰੋਟੀਨ ਦਾ ਵੀ ਕਾਰਬੋਹਾਈਡਰੇਟ ਵੀ ਉਹਦੇ ਇੱਚ ਅੱਛੇ ਐ। ਔਰ ਜੋ ਬਾਕੀ ਜੋ ਉਹਦੇ ਅੰਦਰ ਹੁੰਦਾ ਦਾ ਉਹ ਵੀ ਅੱਛਾ ਐ, ਅਗਰ ਅਸੀਂ ਉਸੀ ਅੰਡੇ ਨੂੰ ਠੀਕ ਏ, ਫਰਾਈ ਪੈਨ ਦੇ ਉੱਤੇ ਤੇਲ ਪਾ ਕੇ ਓਮਲੇਟ ਬਣਾਇਆ
ਹਾਂਜੀ।
ਉਹਦੇ ਅੰਦਰ ਫੈਟ ਐਡ ਹੋ ਗਈ ਕਾਰਬੋਹਾਈਡਰੇਟ ਹੋਰ ਐਡ ਹੋ ਗਈ ਫੇਰ ਅਸੀਂ ਲਗਾ ਦਿੰਣੇ ਆਂ ਬ੍ਰੈਡ।
ਹੋਰ ਫੈਟ ਹੋ ਗਈ ਹੋਰ ਕਾਬਜ਼।
ਬੱਸ ਓ ਹੈ ਤੇ ਅੰਡਾ ਈ ਏਨਾ।
ਤੇ ਹਾਂਜੀ।
ਬਸ ਐਹ ਚੀਜ਼ਾਂ ਨੂੰ ਜੱਜ ਕਰਨਾ ਆਨਾ ਚਾਈਦੈ। ਸਭ ਕੁਝ ਸਈ ਹੋ ਜਾਂਦੈ। ਛੋਟੀ-ਛੋਟੀ ਚੀਜਾਂ ਹੈਗੀਆਂ ਨੇ ਆੱਜ-ਕਾੱਲ ਤੇ ਬੰਦਾ ਸਪੈਸ਼ਲ ਕੈਂਦੈ, ਸਪੈਸ਼ਲ ਤੁਆਨੂੰ ਪਤੈ ਐਂਨੀ ਮੈਂਗੇ-ਮੈਂਗੇ ਕੋਰਸ ਕਰ ਰਏ ਨੇ ਲੋਗ, ਫਿਟਨੈਸ ਐ ਐਦੇ ਵਿੱਚ। ਆਪਣੇ ਆਪ ਨੂੰ ਫਿੱਟ ਰੱਖਨ ਆਸਤੇ, ਫਿੱਟ ਡਾਇਟ ਬਨਾਨ ਵਾਸਤੇ ਫਿੱਟ ਚਟਨੀਆਂ ਬਨਾਨ ਆ ਚਟਨੀਆਂ ਬਨਦੀਆਂ ਓਦੇ ਨਾਲ ਦਈਂ ਵਿੱਚ ਪਤਾ ਨੀ ਕੀ ਕੁਛ ਪਾਂਦੇ ਨੇ ਓ ਚਟਨੀਆਂ ਵੀ ਬਨ ਜਾਂਦੀਐ।
ਸਈ ਐ-ਸਈ ਐ।
ਡੀਪ ਡਿਪ ਪਤਾ ਨੀ ਕੀ ਡਿਪ ਬੋਲਦੇ ਆ ਓਨੂੰ ਕੀ ਬੋਲਦੇ ਐ ਮਿਓਨਿਸ ਲੋਕਾਂ ਨੂੰ ਹਾਂ, ਡਿਪਸ ਬਨ ਜਾਂਦੀਆਂ ਨੇ। ਕੁਛ ਵੀ ਦਈਂ, ਦਈਂ ਨਾਲ ਹੀ ਬਨਾਂਦੇ ਨੇ।
ਹਾਂਜੀ ਮੈਂ ਬ ਦੇਖਿਆ ਪੂਹੇਂ ਦੀ ਚੱਟੀਂ ਦੇ ਵਿੱਚ ਦਈਂ ਪਾ ਲੋ। ਧਨੀਏ ਦੀ ਚੱਟੀ ਬਨਾ ਲੋ। ਦਈਂ ਭਾਲ ਓ ਤੇ ਵੇਖੇਆ ਈ ਓ ਤੇ ਬਣਾਨਦੇ ਰੇਨੇਂ ਆਂ ਅਸੀ। ਪਰ ਐ ਨਾ ਕਿ ਹਰ ਚੀਜ਼ ਕਾਬਜ਼ ਨੇ ਤੇ ਇਨਸਾਨ ਕੀ-ਕੀ ਖਾਈਏ ਤੇ ਕੀ-ਕੀ ਨਾ ਖਾਏ ਓ ਤੇ ਬੜਾ ਪਰੇਸ਼ਾਨ ਹੋ ਜਾਏ।
ਨਈ-ਨਈ ਕੀ-ਕੀ ਏ ਨਈ ਖਾਣਾ। ਮੇਨ ਕੁਆਂਟਟੀ ਮੇਨਤ ਬੈਟਰ ਹੈਗੀ ਐ। ਤੁਆਡਾ ਵਰਕ ਆਊਟ ਤੁਆਡੀ ਕਿੰਨਾ ਬੋਡੀ ਚੱਲ ਰਈ ਏ ਤੇ ਓ ਬੜੀ ਮੈਟਰ ਹੈਗੀ ਏ, ਕੁਆਂਟਟੀ ਬੋਤ ਮੈਟਰ ਹੈਗੀ ਏ। ਖਾਓ ਅਗਰ ਤੁਹੀ ਐਨਾ ਨੀ ਜੱਜ ਕਰ ਸਕਦੇ ਸਭ ਕੁਛ ਖਾਓ ਲੇਕਿਨ ਘੱਟ ਕੁਆਂਟਟੀ 'ਚ ਖਾਓ। ਥੋੜਾ ਜਾ ਲਾਈਫ ਸਟਾਈਲ ਜਿਆਦਾ ਆਪਣੇ ਅੰਦਰ ਐਡ ਕਰੋ। ਬੋਡੀ ਅੰਦਰ ਥੋੜਾ ਵਰਕਆਊਟ ਆ ਹੋਰ ਜ਼ਿਆਦਾ ਐਡ ਕਰ ਲੋ। ਥ੍ਰੀ ਐਮ ਐਮ ਤਾਂ ਕੀ ਕਿਉਂਕਿ ਸਵੇਰੇ ਅਗਰ ਨਸ਼ਤਾ ਕਰ ਲੋ ਨਾ ਸਾਰਾ ਤਿੰਨ ਬੰਦਾ ਪਰੇਸ਼ਾਨ ਰੈਂਦੈ, ਅਗਰ ਹੈਵੀ ਕਰ ਲੇਐ ਕਿਉਂ ਕਿਉਂਕਿ ਸਵੇਰੇ ਏੱਕ ਨਾ ਏਦਾ ਪੀਰੀਅਡ ਹੁੰਦੈ ਸਾਡੇ ਸ਼ਰੀਰ ਦਾ ਪੀਰੀਅਡ ਹੁੰਦੈ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਦਾ ਕਿਉਂਕਿ ਸਾਰੀ ਰਾਤ ਅ ਵਰਕ ਕੀਤਾ ਹੁੰਦੈ ਨਾ, ਬੋਡੀ ਨੇ।
ਹਾਂਜੀ-ਹਾਂਜੀ।
ਜਿਵੇਂ ਸਾਰਾ ਦਿਨ ਸ਼ਰੀਰ ਕੰਮ ਕਰਦੈ ਏੱਥ ਰਾਤੀ ਥੱਕ ਜਾਂਦੈ ਅਸੀ ਸੌਨੇਂ ਆਂ। ਫੇ ਫੇਰ ਰਾਤੀ ਸਾਡੇ ਸਰੀਰ ਦੇ ਅੰਦਰ ਦੇ ਔਰਗਨਸ ਕੰਮ ਕਰਦੇ ਨੇ।
ਅੱਛਾ।
ਹਾਂ ਫੇਰ ਓ ਔਰਗਨਸ ਕੰਮ ਕਰਦੇ ਨੇ ਓ ਸਾਰੀ ਰਾਤ ਕੰਮ ਕਰਕੇ ਥੱਕੇ ਦੇ ਹੁੰਨੇਂ ਆਂ। ਹੋਰ ਅਸੀ ਕੀ ਕਰਦੇ ਆਂ ਤਵੇਰੇ ਉੱਠਦੇ ਨਾਲ ਈ ਓਨਾ ਨੂੰ ਦੇ ਚਾਰ ਸ਼ੁੱਟ ਅੰਦਰ ਤੇ ਪੋਹਾ ਸੁੱਟ ਅੰਦਰ ਭਰ-ਭਰ ਕੇ ਓ ਓਨਾਂ ਦੀ ਹੋਰ ਹਾਲਤ ਖ਼ਰਾਬ ਹੋਏਆ। ਐਸ ਕਰਕੇ ਲੋਕ ਸਿਰਫ ਕੀ ਕਰਦੇ ਨੇ ਇੱਕ ਅੱਧਾ ਓਮਲੇਟ ਬਨਾ ਲਿੱਤਾ ਹਲਕਾ-ਹਲਕਾ ਯਾਂ ਫਿਰ ਦੋ-ਤਿੰਨ ਅੰਡੇ ਖਾ ਲਿੱਤੇ ਨਾਲ ਇੱਕ ਗ੍ਰੀਨ ਟੀ ਐਡ ਕਰ ਲਈ ਯਾਂ ਕੁਛ ਬਲੈਕ ਟੀ ਐਡ ਕਰ ਲਈ ਯਾਂ ਕੁਛ ਸਿੰਪਲ ਜੂਸ ਪੀ ਲਿੱਤਾ। ਐਸ ਕਰਕੇ ਹਲਕਾ ਨਾਸ਼ਤਾ ਕਰਦੇ ਪੇ
ਅੱਛਾ।
ਹਾਂ ਦੋ ਤਿੰਨ ਅੰਡੇ ਐਡ ਕਰ ਲਿੱਤੇ, ਇੱਕ ਕੇਲਾ ਖਾ ਲਿੱਤਾ, ਏ ਅ ਤਾਂ ਅੱਧਾ ਕੱਪ ਜੂਸ ਦਾ ਪੀ ਲਿੱ ਤਾ ਯਾਂ ਗ੍ਰੀਨ ਟੀ ਐਡ ਕਰ ਲਈ ਬਾਸ ਓਦੇ ਨਾਲ ਤੇ ਥੈਂਕ ਯੂ ਬੋਲਦੇ ਨਾ ਅੰਦਰ ਤੇ ਹੋਰ ਗੱਲ ਸੋਚੀ ਸੀ ਕਿ ਹਾਨੂੰ ਅੱਛਾ ਖਾਣਾ ਦਿੱਤਾ।
ਇਹ ਤਾਂ ਮੈਂ ਕਦੇ ਕੀਤਾ ਈ ਨੀ ਇਸ ਤਰ੍ਹਾਂ ਦਾ ਖਾਣਾ ਮੈਂ ਤਾਂ ਕਦੀ ਖਾਇਆ ਈ ਨੀ ਰੋਜ਼ ਦੇ ਕੁਛ ਨਾ ਕੁਝ ਰਸ ਹੋ ਜਾਂਦਾ ਕਦੀ ਪੋਹੇ ਹੋ ਜਾਂਦੇ ਨੇ ਕਦੀ ਕੁਛ ਹੋ ਜਾਂਦਾ ਕਦੀ ਉਪਮਾ ਹੋ ਜਾਂਦਾ।
ਏ ਗ਼ਲਤ ਐ ਨਾ ਕਿਉਂਕਿ ਜਦੋਂ ਏਜ ਵੱਧਦੀ ਐ ਨਾ ਇਹ ਚੀਜ਼ਾਂ ਨੂੰ ਜੋੜਨਾ ਸਾਨੂੰ ਆਣਾ ਚਾਹੀਦਾ। ਇਹ ਚੀਜ਼ ਤੋਂ ਦੂਰ ਨੀ ਭੱਜਣਾ ਚਾਹੀਦਾ ਕਿਉਂਕਿ ਏਜ ਵੱਧਦੀ ਐ ਤੇ ਅੰਦਰ ਦੇ ਔਰਗਨ ਵੀ। ਦੀ ਵੀ ਏਜ ਵੱਧ ਰੀ ਐ।
ਬੱਚਿਆਂ ਦੇ ਸਰੀਰ ਹੁਣ ਸਾਡਾ ਸਰੀਰ ਅਠਾਰਾਂ ਸਾਲ ਵਿੱਚ ਕੁਛ ਹੋਰ ਕੰਮ। ਕਰਦਾ ਸੀ ਪੱਚੀ ਸਾਲ ਵਿੱਚ ਕੁਛ ਹੋਰ ਕੰਮ ਕਰਦਾ ਸੀ ਅੱਜ ਦੀ ਏਜ ਵਿੱਚ ਕੁਛ ਹੋਰ ਕੰਮ ਕਰਦਾ ਏ। ਤੇ ਇਹ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਐ ਸਪੈਸ਼ਲ ਕਲਾਸਾਂ ਲਗਾਂਦੇ ਨੇ ਲੋਕ। ਪੰਜਾਹ ਪੰਜਾਹ ਸੱਠ ਸੈਠ ਹਜ਼ਾਰ ਰੁਪਏ ਦੇ ਕੇ ਕਿਨੇ ਪੈਸਾ ਦੇ ਦੇ ਕੇ ਕਲਾਸਾਂ ਲਗਾਂਦੇ ਨੇ ਕਿ ਸਾਨੂੰ। ਫਿਟਨੈਸ ਦੇ ਬਾਰੇ ਕੁਛ ਪਤਾ ਲੱਗੇ ਖਾਣਾ ਕਿੰਝ ਏ ਜੇ ਕਰਨਾ ਕਿੰਝ ਏ। ਓਕੇ ਜੀ ਬਾਏ।
ਹਾਂਜੀ ਹਾਂਜੀ ਠੀਕ ਐ। ਸਤਿ ਸ਼੍ਰੀ ਅਕਾਲ।